ਹੈਲੋ
ਹਾਂਜੀ ਸਤਿ ਸ਼੍ਰੀ ਅਕਾਲ ਭਾਾਬੀ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਭਾਬੀ ਜੀ ਕਿਵੇਂ ਹੋ ਠੀਕ ਹੋ
ਹਾਂਜੀ ਠੀਕ ਹੈਗੇ ਆ
ਹੋਰ ਕੀ ਕਰਦੇ ਸੀ ਹੋ ਗਿਆ ਲੰਗਰ ਪਾਣੀ
ਸੀ ਲੰਗਰ ਪਾਣੀ ਰੋਟੀ ਹੋ ਗਈ ਹੈਗੀ ਹੈ
ਕੀ ਬਣਾਇਆ ਫਿਰ ਅੱਜ ਸਪੈਸ਼ਲ
ਪੈਸੇ ਉਹ ਮਟਰ ਪਨੀਰ ਬਣਾਇਆ ਹੈਗਾ ਸੀ
ਅੱਛਾ ਮਟਰ ਪਨੀਰ ਬਣਾਇਆ ਅੱਜ ਕੱਲ ਬੱਚੇ ਉਸ ਤ ਮਟਰ ਪਨੀਰ ਬੜੇ ਖੁਸ਼ ਹੁੰਦੇ ਖਾ ਕੇ
ਹਾਂਜੀ ਨਹੀਂ ਤੇ ਅੱਜ ਕੱਲ ਤੁਹਾਨੂੰ ਪਤਾ ਹੀ ਉਹੀ ਲੋਕ ਬਾੀ ਸਬਜ਼ੀ ਉਹੀ ਸਭ ਹੈਗਾ ਆ
ਨਹੀਂ ਸਹੀ ਗੱਲ ਹੈ ਬੱਚੇ ਨਹੀਂ ਖਾਂਦੇ ਬੱਚਿਆਂ ਨੂੰ ਚਾਹੀਦਾ ਕਿ ਜਿਸ ਤਰ੍ਹਾਂ ਚ ਚਟਪਟਾਤੀੀਜ਼ ਹੁੰਦੀ ਨਾ ਉਹ ਚਾਹੀਦਾ ਦੇ ਤੋਂੋ ਸਾਨੂੰ ਰਾਜਮਾਂ ਚਾਵਲ ਕੜੀ ਚਾਵਲ ਹੁੰਦੇ ਇਹ ਬੜੇ ਚ ਚੰਗੇ ਲੱਗਦੇ
ਹਾਂਜੀ ਹਾਂਜੀ
ਜੀ ਔਰ ਤੁਸੀਂ ਕੀ ਕਰਦੇ ਹੋ ਹਾਊਸਵਾਈਫ ਹੋ ਜਾਂ ਕੋਈ ਜੋਬ ਕਰਦੇ ਹੋ
ਨਹੀਂ ਮੈਂ ਸਿਲਾਈ ਕਰਦੀ ਹ
ਅੱਛਾ ਤੁਸੀ ਮਸ਼ੀਨ ਦਾ ਕੰਮ ਕਰਦੇ ਹੋ ਚਲੋ ਵਧੀਆ ਚੰਗਾ ਫੇਿਰ ਤੋਂ ਉਹ ਵੀ ਕੰਮ ਵਧੀਆ ਹੈ
ਹਾਂਜੀ ਮੈਂ ਘਰੇ ਕਰਦੀ ਹਾਂਜੀ ਹਾਂਜੀ ਘਰੇ ਆ ਹਾਂਜੀ ਘਰੇ ਹੀ ਆ ਜਾਂਦੇ ਨੇ
ਚਲੋ ਵਧੀਆ ਫਿਰ ਕਿੰਨਾ ਸਟੀਚਿੰਗ ਲੈਂਦੇ ਹੋ ਚਾਰਜਿਸ ਕਿੰਨਾ ਲੈਂਦੇ ਹੋ ਸੂਟ ਦਾ
ਸਾਡੇ ਇੱਥੇ ਥੋੜਾ ਘੱਟ ਹੀ ਹੈਗਾ ਆ
ਅੱਛਾ ਉੱਥੇ ਘੱਟ ਨੇ
ਹਾਂਜੀ- ਅਹ ਮਤਲਬ ਜਿਵੇਂ ਸੂਟ ਦਾ ਹੈਗਾ ਹੈਗਾ ਯ ਢਾਈ ਸੌ ਰੁਪਏ ਮਿਲ ਜਾਂਦਾ ਹੈ
ਅੱਛਾ ਢਾਈ ਸੌ ਰੁਪਇਆ ਫਿਰ ਵੀ ਘੱਟ ਹੈ ਕਾਫੀ ਘੱਟ ਨੇ ਜਿਸ ਤਰ੍ਹਾਂ ਹੁਣ ਸਿਟੀ ਦੇ ਵਿੱਚ ਦੇਖੋ ਤੁਸੀਂ ਸਾਡੇ ਇੱਥੇ ਪੂਨੇ ਸਾਈਡ ਤੋਂ ਕਿੰਨਾ ਹੈਗਾ ਹਜ਼ਾਰ ਚਾਰ ਬਾਰਾਂ ਸੌ ਇਹ ਰੇਂਜ ਲੈਂਦੇ ਆ
ਹਾਂਜੀ
ਉਹ ਬੋਲਦੇ ਨਾ ਤੁਸੀਂ ਸਿੰਪਲ ਸੂਟ ਦਾ ਸੀ ਜਿਸ ਤਰਾ ਅਸਤਰ ਵਾਲਾ ਹੁੰਦਾ ਉਹਦਾ ਤਾਂ ਤੁਸੀਂ ਅਸਤਰ ਲਿਆ ਦੋ, ਜਾਂ ਕੁਛ ਅਗਰ ਲੈਸ ਦਾ ਕੰਮ ਕਰਨਾ ਤਾਂ ਤੁਸੀਂ ਲੇਸ ਲਿਆ ਕੇ ਦੇ ਦੋ ਤੋ ਵੀ ਉਹ ਹਜ਼ਾਰ ਬਾਰਾਂ ਸੌ ਲੈਂਦੇ ਆ ਸਿਰਫ ਸਿਲਾਈ
ਅੱਛਾ ਨਹੀਂ ਇੱਥੇ ਇੰਜ ਨਹੀਂ ਹੈਗਾ ਹੈ ਇੱਥੇ ਨਾ ਇੰਝ ਨਹੀਂ ਹੈਗਾ ਹਾਂਜੀ ਇੱਥੇ ਘੱਟ ਹੈ ਇੱਥੇ ਸਿੰਪਲ ਸੂਟ ਦਾ ਵੀ ਮਤਲਬ ਢਾਈ ਢਾਈ ਸੌ ਹੈਗਾ ਹੈ ਤਿੰਨ ਸੌ ਹੈਗਾ ਹੈ
ਅੱਛਾ ਤੁਸੀਂ ਫਿਰ ਸਲਵਾਰਾਂ ਯਾ ਪੈਂਟਾਂ ਬਣਾ ਲੈਂਦੇ ਹੋ
ਹਾਂਜੀ ਦੋਨੋ ਹੀ ਬਣਾ ਲੈਂਦੀ ਹ
ਅੱਛਾ ਮਤਲਬ ਕਿਸੀ ਵੀ ਪੈਟਰਨ ਦੇ ਤੁਸੀ ਬਣਾ ਲੈਂਦੇ ਹੋ ਨਾ
ਹਾਂਜੀ ਹਾਂਜੀ
ਨਹੀਂ ਚਲੋ ਵਧੀਆ ਹੈਗਾ ਅੱਛੀ ਗੱਲ ਹੈ ਨਹੀਂ ਅੱਛਾ ਹੈਗਾ ਹ ਨਾ ਕਿਸੇ ਹੁਣ ਉਹ ਵੀ ਸ ਇੱਕ ਅੱਛਾ ਹੈਗਾ ਕੰਮ ਘਰ ਬੈਠੇ ਕਰਦੇ ਰਹੋ
ਹਾਂਜੀ ਕਿਉਂਕਿ ਮੈਨੂੰ ਥੋੜਾ ਬਾਹਰ ਜਾ ਕੇ, ਬਾਹਰ ਜਾ ਕੇ ਕੰਮ ਕਰਨਾ ਮੈਨੂੰ ਪਸੰਦ ਨਹੀਂ ਹੈ।
ਨਹੀਂ ਸਹੀ ਗੱਲ ਹੈ ਹੁੰਦਾ ਕਿਨੂੰ, ਕਿਨੂੰ ਪਸੰਦ ਨਹੀਂ ਆਂਦਾ ਬਾਹਰ ਜਾ ਕੇ ਕੰਮ ਕਰਨਾ। ਨਈ ਸਹੀ ਗਲ ਘਰ ਦਾ ਵੀ ਲੇਕਿਨ ਅੱਛਾ ਹੈਗਾ ਘਰ ਦਾ ਕੰਮ ਤੋਂ ਬੋਲਨ ਘਰ ਬੈਠ ਕੇ ਥੋੜ੍ਹਾ ਆਰਾਮ ਵੀ ਹੋ ਜਾਂਦਾ, ਜਦੋਂ ਆਪਣਾ ਮਰਜ਼ੀ ਬਹਿ ਜਾਓ ਜਦ ਮਰਜੀ ਤੁਸੀਂ ਲੈਟ ਜਾਓ ਥੋੜੇ ਲੰਮੇ ਪੈ ਜਾਓ
ਹਾਂਜੀ ਇਸ ਕਰਕੇ ਨਾ ਮੈਨੂੰ ਥੋੜਾ ਘਰ ਹੀ ਕੰਫਰਟੇਬਲ ਰਹਿੰਦਾ ਹੈਗਾ ਆ ਜਦੋਂ ਕਦੀ ਕਦੀ ਇਹ ਹੋ ਜਾਂਦਾ ਕਿ ਸਾਨੂੰ ਕੋਈ ਕੰਮ ਪੈ ਜਾਂਦਾ ਜਰੂਰੀ ਤੇ ਅਸੀਂ ਫੇਰ ਆਪਣਾ ਕੰਮ ਐਂ ਛੱਡ ਕੇ ਬਾਹਰ ਚਲੇ ਜਾਂਦੇ ਆ ਵੀ ਕਦੀ ਲੋੜ ਪਏ ਤੇ ਰਾਤੀ ਵੀ ਕਰ ਲਇਦਾ ਹੈਗਾ ਆ। ਹਨਾ ਦੇਰ ਰਾਤ ਵੀ ਕਰਕੇ ਕੰਮ ਕਰ ਲਈ ਦਾ ਯਾ ਇਸ ਤਰਾ
ਮੈਂ ਵੀ ਮੈਂ ਵੀ ਕਰ ਲੈਂਦੀ ਹਾਂ ਕੰਮ ਲੇਕਿਨ ਮੈਂ ਔਡਰ ਨਹੀਂ ਲੈਂਦੀ ਹਾਂ ਮੈਂ ਆਪਣੇ ਮਤਲਬ ਕਿਸੇ ਮੇਰੇ ਤੇ ਮੇਰੀ ਕੁੜੀ ਤੇ ਮੈਂ ਸੀ ਲੈਂਦੀ ਹਾਂ ਕੱਪੜੇ। ਕਰਦੇ ਲੇਕਿਨ ਮੈਂ ਔਡਰ ਨਹੀਂ ਲੈਂਨੀ ਹਾਂ ਔਡਰ ਉਹ ਹੈ ਹਸਬੈਂਡ ਬੋਲਦੇ ਕੇ ਨਹੀਂ ਲੈਣਾ ਔਡਰ ਕਿ ਆਪਣਾ ਤੋਂ ਆਪਣ ਆਪਣਾ ਠੀਕ ਹੈ ਕਰ ਲਉ ਤੁਸੀਂ। ਨਹੀਂ ਵਧੀਆ ਹੈ। ਅੱਜ ਕਲ ਤਾਂ ਸਕਿੱਲ ਆਉਣਾ ਚਾਹੀਦਾ ਹਰ ਕਿਸੇ ਨੂੰ ਬੋਲਦੇ ਨਾ ਆਪਣਾ ਆਉਣਾ ਚਾਹੀਦਾ ਹੈ।
ਹਾਂਜੀ ਮੈਂ ਵੀ ਥੋੜਾ ਟਾਈਮ ਪਾਸ ਕਰਨ ਵਾਸਤੇ ਕਰ ਲੈਂਨੀਂ ਹਾਂ।
ਵੋਹੀ ਟਾਈਮ ਪਾਸ ਪੂਰਾ ਦਿਨ ਨਿਕਲਦਾ ਹੀ ਕਿੱਥੇ ਆ ਥੋੜਾ ਬਹੁਤਾ ਆਪਣਾ ਹਲਚਲ ਕਰਦੇ ਰਹੇ ਤੋ ਆਪਣੀ ਥੋੜੀ ਵੀ ਕਿਸ ਤਰਹਾਂ ਨਾ ਠੀਕ ਰਹਿੰਦੀ ਹੈ। ਐਕਟਿਵ ਰਹਿੰਦੀ ਹੈ ਆਪਣੀ ਬੋਡੀ ਵੀ ਬੋਡੀ ਵਾਸਤੇ ਕਰਨਾ ਪੈਂਦਾ। ਥੋੜਾ ਐਕਟੀਵਿਟੀ ਕਰੋ ਨਹੀਂ ਤਾਂ ਇਸ ਤਰ ਬੈਠੇ ਹੀ ਰਹੋਗੇ ਤਾਂ ਕਿਸ ਨਸਾਂ ਬਲੋਕ ਹੋ ਜਾਂਦੀ ਹੈ ਯੇ ਵੋ ਬਹੁਤ ਰਹਿੰਦਾ ਹੈ।
ਇਸੀ ਕਰਕੇ ਇਸੀ ਕਰਕੇ ਫਿਰ ਸਾਰਾ ਦਿਨ ਆਪਣਾ ਬਿਜ਼ੀ ਰਹਿਦਾ ਹੈਗਾ ਆ।
ਨਈ ਨਈ ਵਧੀਆ ਬਿਜ਼ੀ ਅੱਛਾ ਗੱਲ ਅੱਛੀ ਆਪਣਾ ਫਿਰ ਘਰ ਦਾ ਕੰਮ ਵਿਗਰ ਕਰਕੇ ਫਿਰ ਕਰਨੇ ਹੋ।
ਹਾਂਜੀ। ਪਹਿਲੇ ਘਰ ਦਾ ਕੰਮ ਕਰ ਲਈਦਾ ਆ ਫੇਰ ਉਹਦੇ ਬਾਅਦ ਫਰ ਬਿਸਤਰਾਂ ਵਿੱਚ ਟਾਈਮ ਮਿਲਦਾ ਰਹਿੰਦਾ ਉਸੇ ਹਿਸਾਬ ਨਾਲ ਫਿਰ ਕੰਮ ਕਰਦੇ ਰਹਿਦਾ ਹੈਗਾ ਆ ਕਦੀ ਕਟਿੰਗ ਕਰ ਕਦੀ ਸਿਲਾਈ ਕਰਲੀ।
ਨਹੀਂ ਨਹੀਂ ਸਹੀ ਗੱਲ ਹੈ। ਉਹੀ ਤੋਂ ਪਹਿਲੇ ਕਿ ਸਾਨੂੰ ਘਰ ਦਾ ਕੰਮ ਵੀ ਉਹ ਜਰੂਰੀ ਹੁੰਦਾ ਹੈ ਨਾ ਪਹਿਲੇ ਉਹ ਕੰਮ ਨਿਪਟਾ ਲੋ। ਫਿਰ ਐਵੇਂ ਫ੍ਰਰੀ ਹੋ ਕੇ ਫਿਰ ਬੈਠੇ। ਬੈਠੇ ਰਹੋ ਆਰਾਮ ਨਾਲ ਨਹੀਂ ਵਧੀਆ ਤੇ ਕੁੜੀ ਕੀ ਕਰਦੀ ਹੈ।
ਹਾਂਜੀ ਉਹ ਕੋਈ ਜੋਬ ਕਰ ਰਹੀ ਹੈ।
ਅੱਛਾ ਜੋਬ ਕਰਦੀ। ਚਲੋ ਵਧੀਆ ਉਹ ਵੀ ਠੀਕ ਹੈ। ਨਹੀਂ ਅੱਜ ਕੱਲ ਤਾਂ ਜੋਬ ਬੋਲਣਾ। ਕੰਮ ਦੀ ਬਹੁਤ ਜ਼ਿਆਦਾ ਲੋੜ ਹੈ। ਕੰਮ ਕਰੋ ਤੋਂ ਉਹੀ ਚੰਗਾ ਹੈ ਤਾਂ ਕਿਉਂਕਿ ਅੱਜ ਇੰਨੀ ਮਹਿੰਗਾਈ ਹੈਗੀ ਹੈ ਨਾ ਤੋਂ ਬੋਲ ਹੀ ਨਹੀਂ ਸਕਦੇ ਆਪਾਂ। ਕੀ ਕੀ ਕਿੰਨਾ ਮਹਿੰਗਾ ਹੈਗਾ ਪਿਆਜ਼ ਤੁਸੀਂ ਗੰਡੇ ਲੈ ਲਓ। ਟਮਾਟਰ ਲੈ ਲਓ ਕਿੰਨੇ ਮਹਿੰਗੇ ਮਿਲਦੇ ਨੇ ਇੱਕ ਤਾਂ ਮੀਂਹ ਨੀ ਪੈ ਰਿਹਾ ਹੈ। ਮੀਂਹ ਪੈ ਨੀ ਰਿਹਾ। ਗਰਮੀ ਇੰਨੀ ਹੈਗੀ ਹੈ।
ਬਹੁਤ ਗਰਮੀ ਹੋ ਗਈ ਹੈ ਇਸ ਟਾਈਮ ਸਾਡੇ ਇੱਧਰ ਵੀ ਬਿਲਕੁਲ ਹਵਾ ਨਹੀਂ ਚੱਲ ਰਹੀ ਹੈਗੀ ਹੈ। ਇਕਦਮ ਇੰਨੀ ਗਰਮੀ ਹੋ ਗਈ ਹੈ।
ਨਹੀਂ ਨਹੀਂ ਸਹੀ ਗੱਲ ਹੈ ਬਹੁਤ ਜ਼ਿਆਦਾ ਗਰਮੀ। ਇੱਥੇ ਤੋਂ ਹੋ ਗਿਆ ਇੱਕ ਦੋ ਵਾਰ ਮੀਂਹ ਪੈ ਗਿਆ ਹੈ। ਇੱਥੇ ਤੋਂ ਵੀ ਥੋੜਾ ਠੰਡਾ ਹੁਣ ਹੋ ਗਿਆ ਠੰਡਾ ਕਾਫੀ।
ਹਾਂਜੀ ਨਹੀਂ ਸਾਡੇ ਇੱਧਰ ਜਲਦੀ ਠੰਡਾ ਨਹੀਂ ਹੁੰਦਾ ਹੈਗਾ ਆ। ਸਾਡਾ ਥੋੜਾ ਨਾ ਅਜੇ ਲੇਟ ਹੁੰਦਾ ਹੈ।
ਅੱਛਾ ਉੱਥੇ ਲੇਟ ਅੱਛਾ ਪੰਜਾਬ ਹਾਂਜੀ ਉਹ ਪੰਜਾਬ ਸਾਈਡ। ਦਾ ਵੀ ਉਥੇ ਉਹੀਂ ਹਾਲ ਹੈ ਨਾ ਪੰਜਾਬੀ ਉੱਥੇ ਵੀ ਗਰਮੀ ਹੈ। ਮਤਲਬ ਹੁਣ ਵੀ ਗਰਮੀ ਚੱਲ।
ਹਾਂਜੀ।
ਦਿੱਲੀ ਸਾਈਡ ਪੰਜਾਬ ਸਾਈਡ ਹੁਣ ਤੋਂ ਗਰਮੀ ਹੈਗੀ ਹੈ।
ਹਾਂਜੀ ਏਧਰ ਇਹ ਇਹ ਥੋੜਾ ਜਿਹਾ।
ਹਾਂਜੀ ਬੋਲੋ ਬੋਲੋ।
ਹਾਂਜੀ ਮੈਂ ਕਹਿ ਰਹੀ ਸੀ ਕਿ ਇਹ ਥੋੜਾ ਦੂਜੇ ਪਾਸੇ ਪੈ ਜਾਂਦਾ ਹੈਗਾ ਹੈ ਨਾ ਯੂਪੀ। ਪੈ ਜਾਂਦਾ ਏ ਨਾ ਤੇ ਇਹਦੇ ਪਾਸੇ ਜਲਦੀ ਠੰਡਾ ਮੌਸਮ ਘੱਟ ਹੀ ਹੁੰਦਾ ਹੈਗਾ ਐ। ਛੇਤੀ ਨੀ ਆਂਦਾ। ਹਾਂਜੀ, ਇੱਥੇ ਬਹੁਤ ਗਰਮੀ। ਗਰਮੀ ਹੁੰਦੀ ਹੈਗੀ ਆ। ਸਵੇਰੇ ਸਮਝ ਲੋ ਦਸ ਸਵੇਰੇ ਸੱਤ ਮਤਲਬ ਛੇ ਵਜੇ ਤੋਂ। ਧੁੱਪ ਲੱਗ ਜਾਂਦੀ ਐ। ਛੇ ਵਜੇ ਤੋਂ ਬਾਅਦ ਸਾਰਾ ਦਿਨ, ਹਾਂਜੀ। ਬਸ ਉਦੋਂ ਤੋ ਫੇਰ ਸਾਰਾ ਦਿਨ।
ਸਵੇਰੇ-ਸਵੇਰੇ ਤੋਂ ਇੰਨਾ ਸਵੇਰੇ-ਸਵੇਰੇ ਛੇ ਵਜੇ ਤੋਂ ਧੁੱਪ ਦਾ ਦੇਖੋ ਤੋਂ ਫੇਰ ਤੋਂ ਬਹੁਤ ਮੁਸ਼ਕਿਲ ਹੈਗਾ।
ਹਾਂਜੀ, ਬਸ ਉਹਦੇ ਬਾਅਦ ਛੇ ਵਜੇ ਦੇ ਬਾਅਦ ਸੱਤ ਵਜੇ ਤੱਕ ਤੇ ਬਿਲਕੁਲ ਧੁੱਪ ਨਿਕਲ ਆਏਗੀ ਇੰਨੀ। ਤਿੱਖੀ ਧੁੱਪ ਨਿਕਲਦੀ ਹੈ। ਕਿ ਬਸ ਫੇਰ ਸਾਰਾ ਦਿਨ ਧੁੱਪ ਰਹੇਗੀ।
ਨਹੀਂ ਨਹੀਂ ਬੜਾ ਮੁਸ਼ਕਿਲ ਹੁੰਦਾ ਧੁੱਪ ਚ ਤਾਂ ਬੰਦਾ ਬ ਮਤਲਬ ਨਾ ਪਰੇਸ਼ਾਨ ਹੋ ਜਾਂਦਾ ਹੈ। ਠੰਡ ਵੀ ਤੋ ਇੱਕ ਵਾਰ ਸੇਨ ਕਰ ਲੈਂਦਾ ਨਾ ਬਟ ਧੁੱਪ ਨਹੀਂ ਸੇਨ ਹੁੰਦੀ।
ਉਹੀ ਨਾ ਇਸ ਕਰਕੇ ਫੇਰ ਦਿਨੇ ਕਿਤੇ ਜਲਦੀ ਜਾ ਨਹੀਂ ਸਕਦੇ ਹੈਗੇ ਆ ਬਾਹਰ। ਕੁਛ ਮਾਰਕੀਟ ਕਰਨੀ ਐ ਜਾਂ ਕੁਛ ਕਰਨਾ ਹੈਗਾ ਤੇ ਫਿਰ ਦਿਨੇ ਅਸੀਂ ਬਿਲਕੁਲ ਨਹੀਂ ਨਿਕਲਦੇ।
ਨਹੀਂ ਚੰਗੀ ਗੱਲ ਐ, ਨਿਕਲਣਾ ਵੀ ਨਹੀਂ ਚਾਹੀਦਾ, ਨਿਕਲਣਾ ਵੀ ਨਹੀਂ ਚਾਹੀਦਾ।
ਇਸੀ ਕਰਕੇ ਸ਼ਾਮ ਨੂੰ ਨਿਕਲੋ? ਛੇ ਵਜੇ ਦੇ ਬਾਅਦ ਫੇਰ ਥੋੜਾ ਠੰਡਾ ਹੋਣ ਲੱਗਦਾ ਹੈਗਾ ਆ।
ਨਹੀਂ-ਨਹੀਂ ਠੀਕ ਐ, ਨਾ ਫਿਰ ਵੀ ਨਹੀਂ ਉਹ ਟਾਈਮ ਕਿਸ ਤਰ੍ਹਾਂ ਚੰਗਾ ਹੁੰਦਾ। ਬਾਹਰ ਨਿਕਲ ਜਾਂਦਾ। ਅਗਰ ਇੰਨੀ ਧੁੱਪ ਹੈ ਤੋਂ ਫੇਰ ਤੁਸੀਂ ਛੇ ਦੇ ਬਾਅਦ ਚੋਂ ਹੀ ਨਿਕਲੋ ਫਿਰ।
ਹਾਂਜੀ। ਕਿਉਂਕਿ ਪੰਜ ਵਜੇ ਤੱਕ ਵੀ ਬਹੁਤ ਧੁੱਪ ਹੈਗੀ ਇੱਥੇ, ਇਸ ਕਰਕੇ।
ਕਿਉਂਕਿ ਨਾ ਪੰਜ ਸਾਢੇ ਪੰਜ ਵਜੇ ਤੋਂ ਸੂਰਜ ਢਲਣੇ ਲੱਗਦਾ ਹੈਗਾ ਏ।
ਹਾਂਜੀ-ਹਾਂਜੀ, ਹਾਂਜੀ।
ਅੱਜ-ਕੱਲ ਕਿਸ ਤਰ੍ਹਾਂ ਦਿਨ ਵੱਡੇ ਨੇ ਨਾ।
ਹਾਂਜੀ।
ਉਹਦੇ ਕਰਕੇ ਹੁਣ ਉਹਦੇ ਮੁਸ਼ਕਿਲ ਹੋ ਰਿਹਾ ਨਾ ਦਿਨ ਵੀ ਵੱਡੇ ਹੋ ਗਏ ਨੇ ਹੁਣ ਜਿਹੜਾ ਦਿਨ ਥੋੜੇ ਛੋਟੇ ਹੋਏਗੇ ਤਾਂ ਫਿਰ ਥੋੜਾ ਠੀਕ ਹੋਏਗਾ।
ਹਾਂਜੀ, ਫੇਰ ਉਹੀ ਨਾ ਇਦੇ ਜਿਦ ਹਾਂ ਫਿਰ ਜਦੋਂ ਮਤਲਬ ਅਗਸਤ ਦਾ ਮਹੀਨਾ ਆ ਜਾਂਦਾ ਹੈ ਨਾ ਫੇਰ ਉਦੋਂ ਫਿਰ ਥੋੜ੍ਹਾ ਮੌਸਮ ਚੇਂਜ ਹੁੰਦਾ ਹੈਗਾ। ਫਿਰ ਥੋੜੀ ਬਾਰਿਸ਼ ਵਾਰਿਸ਼ ਹੋਣ ਫੇਰ ਮੌਸਮ ਥੋੜਾ ਠੰਡਾ ਹੋਣ ਲੱਗਦਾ ਹੈਗਾ ਆ।
ਨਹੀਂ ਵਧੀਆ ਫਿਰ ਤੋਂ ਔਗਸਤ ਤੋਂ ਵੀ ਠੀਕ ਨੇ ਅੱਛੀ ਗੱਲ ਹੈ ਔਗਸਤ ਇੱਥੇ ਤੋਂ ਜੂਨ ਤੋਂ ਚਾਲੂ ਹੋ ਜਾਂਦਾ ਏ ਪੂਨੇ ਸਾਈਡ ਜਿੱਥੇ ਮਹਾਰਾਸ਼ਟਰ ਸਾਈਡ ਤੋਂ ਜੂਨ ਤੇ ਚਾਲੂ ਹੋ ਜਾਂਦਾ ਹੈ, ਮੀਂਹ ਪੈਣਾ ਬਟ ਇੱਥੇ ਹੁਣ ਤ ਇਸ ਵਾਰ ਤੋਂ ਪਿਆ ਹੀ ਨਹੀ ਮੀਂਹ, ਹੁਣ ਬਾਈ ਤਰੀਕ ਤੋਂ ਚਾਲੂ ਹੋਇਆ ਮੀਂਹ ਪੈਣਾ। ਬਹੁਤ ਲੇਟ ਹੋ ਗਿਆ ਮੀਂਹ ਪੈਣਾਂ, ਨਹੀਂ ਤਾਂ ਉਹਨਾ ਦਾ ਪਹਿਲੇ ਹੀ ਹੈਗਾ। ਜੂਨ ਪਹਿਲੀ, ਪਹਿਲੀ ਜੂਨ ਨੂੰ ਤਾਂ ਮੀਂਹ ਪੈਣਾ ਤਾਂ ਪੈਣਾ ਹੀ ਏ। ਬਟ ਇਸ ਵਾਰ ਹੋਇਆ ਹੀ ਨੀ ਵੀ। ਨਹੀਂ ਬੜਾ ਖਰਾਬ ਬਹੁਤ ਗਰਮੀ ਨੇ ਇਸ ਬਾਰ ਤਾਂ ਬਹੁਤ ਜ਼ਿਆਦਾ ਹਾਲਤ ਖਰਾਬ ਗਰਮੀ, ਕਦੋਂ ਹੋਇਆ ਨੀ ਪੂਨੇ ਮਹਾਰਾਸ਼ਟਰ ਦੇ ਵਿੱਚ ਇਸ ਤਰ੍ਹਾਂ ਕਦੋਂ ਨਹੀ ਹੋਇਆ ਕਿ ਜੋ ਇੰਨੀ ਗਰਮੀ ਸੇਨ ਮਤਲਬ ਹੋਈ ਹੈ ਕਦੋਂ
ਅੱਛਾ, ਹਾਂਜੀ-ਹਾਂਜੀ। ਨਹੀਂ ਸਾਡੇ ਇੱਧਰ ਤਾਂ ਐੰਜ ਹੀ ਚੱਲਦਾ ਹੈਗਾ ਆ।
ਨਹੀਂ ਉੱਥੇ ਕਿਸ ਤੁਹਾਨੂੰ ਆਦਤ ਹੋ ਗਈ ਹੈ, ਨਾ ਸਾਨੂੰ ਆਦਤ ਨੀ ਨਾ ਇਨੇ ਗਰਮੀ ਨਾ ਤਾਂ ਉਹਦੇ ਕਰਕੇ ਥੋੜਾ ਸਾਨੂੰ ਲੱਗਿਆ ਕਿ ਨਹੀਂ ਬਹੁਤ ਜ਼ਿਆਦਾ ਗਰਮੀ ਏ।
ਹਾਂਜੀ, ਇਹ ਸਾਲ ਲ ਨੂੰ ਤਾਂ ਅਸੀਂ ਸ਼ੁਰੂ ਤੋਂ ਰਹਿ ਰਹੇ ਹਾਂ ਨਾ ਸਾਲ ਨੂੰ ਆਦਤ ਪੈ ਗਈ ਤੇ ਅਸੀਂ ਇੰਨੀ ਗਰਮੀ ਬਰਦਾਸ਼ਤ ਕਰ ਲੈਂਦੇ ਹੈਗੇ ਆ। ਨਾ, ਬਸ ਇਹ ਹੁੰਦਾ ਹੈ ਕਿ ਬਸ ਥੋੜਾ ਬਾਹਰ ਨਹੀਂ ਜਾਈਦਾ ਹੈਗਾ ਆ, ਦਿਨੇ ਸ਼ਾਮ ਨੂੰ ਨਿਕਲੀ ਦਾ ਏ।
ਨਹੀਂ ਨਹੀਂ ਵਧੀਆ ਨਾ ਠੀਕ ਹੈ ਨਾ ਕਿਉਂਕਿ ਕਿ ਤਰਾਂ ਹੁੰਦਾ ਨਾ ਸਵੇਰੇ ਇੰਨੀ ਧੁੱਪ ਚ ਨਿਕ। ਨਿਕਲੋ ਐਵੇਂ ਸਿਰ ਘੁੰਮੇਗਾ ਚੱਕਰ ਆਉਂਦੇ ਹੈ ਬਹੁਤ ਹੁੰਦਾ ਹੈ।
ਉਹ ਫਿਰ ਅਸੀਂ ਲੋਕਾਂ ਨੇ ਕਿਤੇ ਅਗਰ ਐਮਰਜੈਂਸੀ। ਤੇ ਜਾਣਾ ਪੈ ਗਿਆ ਨਾ ਸਾਨੂੰ ਤੇ ਫੇਰ ਪਾਣੀ ਦੀ ਬੋਤਲ। ਇਹ ਸਭ ਲੈ ਕੇ ਚੱਲਦੇ ਹੈਗੇ ਨਾਲ।
ਨਹੀਂ ਨਹੀਂ ਬਹੁਤ ਜ਼ਰੂਰੀ ਹੈ ਪਾਣੀ ਦੀ ਬੋਟਲ ਤੋਂ ਨਾਲ ਤੁਸੀਂ ਆਪਣੇ ਹਮੇਸ਼ਾ ਹੀ ਰੱਖੋ। ਕੀ ਪਤਾ ਹੁੰਦਾ ਕਿੱਥੇ ਮਿਲੇ ਜਾਂ ਨਹੀਂ ਮਿਲੇ ਪਾਣੀ ਇਹਦੇ ਕਰਕੇ ਪਾਣੀ ਤੋਂ ਨਾਲ ਲੈ ਕੇ। ਕੇ ਨਿਕਲਿਆ ਕਰੋ ਕੀ ਪੜਾ ਔਰ ਕੁਛ। ਕੁੜੀ ਦੀ ਹੋ ਗਈ ਪੜ੍ਹਾਈ ਹੋ ਗਈ ਕੁੜੀ ਦੀ?
ਹਾਂਜੀ ਹੋ ਗਈ ਹੈਗੀ ਇਹ।
ਅੱਛਾ ਪੜ੍ਹਾਈ ਹੋ ਗਈ ਹੈ ਹੁਣ ਜੋਬ ਕਰ ਰਹੇ ਹੋ।
ਹਾਂਜੀ ਗ੍ਰੈਜੂਏਸ਼ਨ ਹੋ ਗਈ ਨਾ ਉਹਦੀ।
ਚਲੋ ਫਿਰ ਨਹੀਂ ਵਧੀਆ ਹੈ ਫਿਰ। ਤਾਂ ਚੰਗਾ ਹੈ ਪੜ੍ਹਾਈ ਵੀ ਜ਼ਰੂਰੀ ਹੈ ਅੱਜ ਦੇ ਜ਼ਮਾਨੇ 'ਚ
ਅਜ ਇਨੀ ਅਜ ਦੇ ਜਮਾਨੇ ਚ ਬਸ ਪੜ੍ਹਾਈ ਦੀ ਤੇ ਵੈਲਊ ਹੈਗੀ ਏ। ਅੱਜ ਕੱਲ੍ਹ ਕੁਛ ਨਹੀਂ ਹੋਰ ਵੈਲਿਊ।
ਸੱਚੀ ਗੱਲ ਹੈ ਹੋਰ ਬਾਕੀ ਦੀ ਵੈਲਿਊ ਪੜ੍ਹਾਈ ਹੈਗੀ ਫਿਰ ਤੁਹਾਨੂੰ ਸਭ ਕੁਛ ਨੌਕਰੀ ਵੀ ਮਿਲ ਜਾਣੀ ਸਾਰਾ ਹੋ ਜਾਣਾ ਲੇਕਨ ਪੜ੍ਹਾਈ ਨਹੀਂ ਤਾਂ। ਫੇਰ ਮੁਸ਼ਕਿਲ ਹੋ ਜਾਂਦਾ।
ਹਾਂਜੀ
ਅੱਛਾ ਸੁਣਦੇ ਹਾਂਜੀ। ਮੈਨੂੰ ਨਾ ਫੋਨ ਆ ਰਿਹਾ ਇੱਕ ਮੈਂ ਤੁਹਾਨੂੰ ਕਰਨੀ ਆ ਫਰੀ ਹੋ ਕੇ ਫਿਰ ਗੱਲ।
ਹਾਂਜੀ ਠੀਕ
ਠੀਕ ਹੈ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।